ਹੈਲੋ
ਹੈਲੋ। ਹੈਲੋ, ਹਾਂਜੀ ਸਸ਼੍ਰੀ ਸਸ਼ਰੀ ਕਾਲ। ਹੋਰ ਦੱਸੋ ਕੀ ਹਾਲ ਐ?
ਬਸ ਵਦੀਆ। ਤੁਸੀਂ ਸੁਣਾਓ ਤੁਆਡੇ ਕੀ ਹਾਲ ਨੇ?
ਮੇਰੇ ਵੀ ਬਸ ਵਦੀਆ, ਔਰ ਦੱਸੋ ਕੀ ਕਰਦੇ ਪਏ ਸੀ?
ਬਸ ਕੁਛ ਨਈਂ ਨਈਂ ਮੈਂ ਬੈਠੀ ਹੋਈ ਜਾ, ਫੋਨ ਕਰ ਲਾ, ਬੜੇ ਦਿਨ ਹੋ ਗਏ, ਫੋਨ ਨੀ ਕੀਤਾ। ਮੈ ਕੇਆ ਚੱਲ ਫੋਨ ਕਰ ਲਾਂ, ਕੀ ਕਹਿੰਦੇ ਨੇ ਮੈਂ ਤੁਆਨੂੰ ਪੁੱਛਣਾ ਸੀ ਹੂੰ। ਓਈ ਨਾਲੇ ਮੈਂ ਤੁਆਨੂੰ ਪੁੱਛਣਾ ਵੀ ਸੀ, ਕੁਛ ਮੈਂ ਕਿਹਾ ਤੁਸੀਂ ਸੀ ਪਿ-ਪਿਛਲੇ ਓ ਉਥੇ-ਉੱਥੇ ਗਏ ਸੀ, ਪੰਜਾਬ ਗਏ ਸੀ। ਤੁਸੀਂ ਸੂਟ ਲੈ ਕੇ ਆਏ ਸੀ। ਤੇ ਤੁਸੀਂ ਅ ਕੀ ਕਹਿੰਦੇ ਆ ਓ ਉੱਥੋਂ ਦੀ ਔ ਔਫਲਾਈਨ ਲੈ ਕੇ ਆਏ ਸੀ। ਕਿ ਏਧਰੋਂ ਆ ਕੇ ਉੱਥੋਂ ਓਨਲਾਈਨ ਮੰਗਾਏ ਸੀ ਤੁਸੀਂ ਕੇਆ ਸੀ ਨਾ ਪੰਜਾਬ ਦੇ ਸੂਟ ਨੇ
ਹਾਂਜੀ-ਹਾਂਜੀ। ਮੈਂ ਨਾ ਉੱਥੋਂ ਦੀ ਲਿਆਈ ਸੀ।
ਕਿੱਥੋਂ ਦੀ?
ਪੰਜਾਬ ਤੋਂ ਈ
ਨ ਨਈਂ ਮੇਰੇ ਕੈਣ ਦਾ ਮਤਲਬ ਏ ਅੱਛਾ ਤੁਸੀਂ ਪੰਜਾਬ ਗਏ ਸੀ?
ਹਾਂ ਮੈਂ ਗਈ ਸੀ, ਓਨਲਾਈਨ ਨੀ ਮੰਗਾਏ ਸੀ।
ਅੱਛਾ-ਅੱਛਾ, ਮੈਨੂੰ ਲੱਗਿਆ ਤੁਸੀਂ ਓਨਲਾਈਨ ਮੰਗਾਏ ਨੇ।
ਨਹੀਂ ਔਨਲਾਈਨ ਨਾ ਹਾਂ ਔਨਲਾਈਨ ਵੀ ਆਂਦੇ ਆ ਪਰ ਓਨਲਾਈਨ ਨਾ ਟਰੱਸਟ ਨੀ ਹੋ ਪਾਂਦਾ ਪਰ ਓ ਏਸ ਸੀ ਮੈਂ ਤਾਂ ਸੂਟ ਲੈ ਆਈ ਮੈਂ ਗਈ ਦੀ ਸੀ ਤੇ ਫੇਰ ਮੈਂ ਕਿਆ ਚੱਲ ਸੂਟ ਲੈ ਈ ਇਨੀ ਆ।
ਹਾਂ, ਸਈ ਕੀਤਾ ਤੁਸੀਂ ਕਿਆ ਲੈ ਈ ਆਨੀ ਆ ਤੇ ਵਦੀਆ ਕੀਤਾ।
ਹਾਂਜੀ।
ਹਾਂ, ਓਈ ਨਾ ਤੇ ਮੈਂ ਨਾ ਹੁਣ ਮੈਨੂੰ ਤਿੰਨ-ਚਾਰ ਸੂਟ ਚਾਈਦੇ ਸੀਗੇ ਤੇ ਮੈਂ ਕਿਆ ਚੱਲ ਤੁਆਨੂੰ ਪੁੱਛਾਂਗੀ ਤੁਸੀਂ ਤੇ ਵੰਨ-ਸੁਵੰਨੇ ਸੂ ਸੂਟ ਪਾਂਦੇ ਓ ਤੇ ਮੈਂ ਤੁਆਨੂੰ ਪੁੱਛਾਂਗੀ ਤੁਸੀਂ ਕਿੱਥੋਂ ਲੈ ਕੇ ਆਂਦੇ ਓ? ਤੇ ਤੁਸੀਂ ਪਿਛਲੀ ਵਾਰ ਕੈਂਦੇ ਪਏ ਸੀ ਨਾ ਓ ਪਾਠ ਤੇ ਆਏ ਸੀ ਕੀ ਤੁਸੀਂ ਪਾਠ ਤੇ ਕੇਂਦੇ ਪਏ ਸੀ ਕੀ ਮੈਂ ਪੰਜਾਬ ਤੋਂ ਮੰਗਾਏ ਨੇ ਪੰਜਾਬ ਤੋਂ ਮੰਗਾਏ ਨੇ ਤੇ ਮੈਨੂੰ ਲੱਗਿਆ ਪਤਾ ਨੀ ਤੁਸੀਂ ਮੈਨੂੰ ਨੀ ਪਤਾ ਸੀ ਤੁਸੀਂ ਗਏ ਸੀ ਪੰਜਾਬ।
ਅੱਛਾ ਮੈਂ ਓਸ ਦਿਨ ਜਦੋਂ ਤੁਹਾਨੂੰ ਬੋਲਿਆ ਸੀ ਕੀ ਮੈਂ ਮੰਗਾਂਏ ਨੇ। ਅੱਛਾ ਤੁਸੀਂ ਤਾਂ ਦੀ ਗੱਲ ਕਰਦੇ ਪਏ ਓ ਅੱਛਾ ਤਾਂ ਤੇ ਮੈਂ ਮੰਗਾਂਏ ਸੀ ਤਾਂ ਨਾ ਏ ਹੈਗੀ ਏ ਮੈਂ ਤੁਹਾਨੂੰ ਦੱਸਣੀ ਆ ਕਿੱਥੇ ਜਾ ਪੈਂਦੀ ਓ ਓਥੋਂ ਦੀ ਮੰਗਾਂਏ ਸੀ।
ਅੱਛਾ-ਅੱਛਾ-ਅੱਛਾ ਹਾਂ ਓਈ ਮੈਂ ਕੈਂਦੀ ਪਈ ਆ ਨਾ ਤੁਸੀਂ ਮੈਨੂੰ ਕੈਂਦੇ ਪਏ ਮੰਗਾਂਏ ਨੇ।
ਹਾਂ-ਹਾਂ ਮੈਨੂੰ ਹੁਨ ਹੁੰਨੇ ਹੁਣੇ ਥੋੜੇ ਚਿਰ ਪੈਲੇ ਹੋ ਕੇ ਆਈ ਆ ਪੰਜਾਬ ਮੈਨੂੰ ਲਗਿਆ ਤਾਂਨ ਦੀ ਗੱਲ ਕੈਂਦੀ ਪਈ ਮੈਂ ਤੁਹਾਨੂੰ ਉਸ ਦਿਨ ਦੱਸਿਆ ਸੀ ਜਿਸ ਦਿਨ ਅਸੀਂ ਮਿਲਲੇ ਸੀ ਤਾਂ ਦੀ ਗੱਲ ਕੈਂਦੇ ਪਏ ਓ ਹਾਂ ਤਾਂ ਮੈਂ ਗੋਰੀ ਦੀ ਹ ਟੀ ਨਾਮ ਬੱਕਣ ਹੈਗਾ ਉੱਥੋਂ ਦੀ ਲਿਆਂਦਾ ਸੀ।
ਅੱਛਾ ਗੋਰੀ। ਓ ਅੱਛਾ-ਅੱਛਾ ਉਦੋਂ ਉੱਥੋਂ ਓਨਲਾਈਨ ਮੰਗਾਂਏ ਸੀ ਮੈਂ ਵੀ ਸੋਚ ਰਈ ਆ ਕੀ ਮੈਂ ਮੰਗਾਂਲਾ ਮੈਂ ਕਿਆ ਤਿੰਨ ਚਾਰ ਸੂਟ ਖ ਤੇ ਈ ਮੰਗਾਂਗੀ ਨਾਲੇ ਬਾਰ-ਬਾਰ ਕਿੱਦਾਂ ਮੰਗਾਂਈ ਜਾਵਾਂ ਮੈਂ ਕਿਆ ਮੈਂ ਕਿਆ
ਹਾਂ-ਹਾਂ ਏ ਹਾਂ ਏ ਕੋ ਵੀ ਬਿਲਾਸ ਪੁਰ ਵੀ ਹੈਗਾ ਏ ਬਿਲਾਸਪੁਰ ਤੋਂ ਵੀ ਬੜੇ ਵਧੀਆ ਸੂਟ ਮਿਲਦੇ ਜੇ।
ਅੱਛਾ-ਅੱਛਾ-ਅੱਛਾ ਕੋਈ ਨੀ ਮੈਂ ਉੱਥੋਂ ਵੀ ਦੇਖ ਲਾਂਗੀ ਇੱਕ ਵਾਰੀ।
ਹੂੰ ਬੜੇ ਵਧੀਆ-ਵਧੀਆ ਸੂਟ ਮਿਲਦੇ ਓ ਤੁਸੀਂ ਓਨਲਾਈਨ ਓਨਲਾਈਨ ਮੰਗਾਂ ਲੇ ਨਾ ਪਰ
ਪਿਛਲੇ ਬਿਲਾਸਪੁਰ ਦੇ ਹੁਣ ਮੈਂ ਪਿੱਛੇ ਹਜੇ ਲੈ ਕੇ ਆਈ ਆ ਸੂਟ ਬਿਲਾਸ ਓਦੇ ਤੇ ਸੂਟ ਵੀ ਬੜੇ ਵਧੀਆ ਨਿਕਲੇ ਜੇ। ਇੱਕ ਤਾਂ ਪਾਰਟੀਵਅਰ ਸੂਟ ਨੇ ਹਾਂ ਪਾਰਟੀਵਅਰ ਸੂਟ ਨਈ ਨਾਲੇ ਬੜੇ ਸੋਣੇ ਨਿਕਲਦੇ ਪਏ ਨੇ ਮੇਰੇ ਤੇ ਮੈਂ ਹੁਣ ਸੁਵਾਏ ਨੇ ਇੱਕ ਤੇ ਮੈਂ ਪਾ ਵੱਠੀ ਆ ਤੇ ਇੱਕ ਹੁਣ ਕੋਈ ਗੁਰ ਪਰਬ ਆਏਗਾ ਨਾ ਫੇਰ ਪਾਵਾਂਗੇ।
ਹਾਂ ਬਿਲਾਸਪੁਰ ਤੋਂ ਨਾ ਵਧੀਆ ਮ ਇੱਕ ਬਿਲਾਸਪੁਰ ਤੋਂ ਮੰਗਾਂਏ ਸੀ ਤੇ ਤੇ ਓ ਗੋਰੀ ਦੀ ਹੱਟੀ ਤੋਂ ਮੰਗਵਾਇਆ ਸੀ।
ਅੱਛਾ-ਅੱਛਾ-ਅੱਛਾ-ਅੱਛਾ ਹਾਂ ਤੇ ਮੈਂ ਵੀ ਏਈ ਸੋਚਦੀ ਪਈ ਆ ਮੈਂ ਕਿਆ ਮੈਂ ਚੱਲ ਕੱਠੇ ਮੰਗਾਂਲਾ। ਤੇ ਮੈਂ ਕਿਆ ਪੈਲਾਂ ਮੰਗਾਂਣ ਤੋਂ ਪੈਲੇ ਤੁਹਾਨੂੰ ਪੁੱਛ ਲਾਂ ਕੀ ਮਤਲਬ ਕੱਪੜਾ ਵੱਪੜਾ ਓਦਾ ਸਈ ਆਇਆ ਸੀ ਜਾਂ ਨੀ ਆਇਆ ਸੀ।
ਨਈ-ਨਈ ਕੱਪੜਾ ਤੇ ਵਧੀਆ ਆਇਆ ਸੀ ਵੈਸੇ ਮੈਨੂੰ ਨਾ ਮੈਂ ਕੱਪੜਾ ਔਨਲਾਈਨ ਘੱਟ ਖ਼ਰੀਦਣੀ ਕਿਉਂਕੀ ਔਨਲਾਈਨ ਨਾ ਕੱਪੜੇ ਦੀ ਪਛਾਣ ਨੀ ਹੋ ਪਾਂਦੀ। ਤੇ ਆਪਣਾ ਵੀ ਤੇ ਵੇਖਣਾ ਹੁੰਦੈ ਕੀ ਕੱਪੜਾ ਮਤਲਬ ਕਿਵੇਂ ਦਾ ਥੋਂਨੂੰ ਲੈਣਾ ਤੇ ਮੈਂ ਔਨਲਾਈਨ ਜਰਾ ਘਟ ਈ ਮੰਗਾਂਣੀ ਆ। ਤੇ ਮੈਂ ਅੱਜ ਪੈਲੀ ਵਾਰ ਥੋੜ੍ਹੀ ਦੂਰੋਂ ਦੀ ਮੰਗਵਾਇਆ ਤੇ ਮੈਂ ਕਿਆ ਚੰਗਾ ਈ ਆਏਗਾ। ਦੂਰੋਂ ਈ ਦੂਰੋਂ ਦੀ ਮੰਵਾਂਦੀ ਪਈ ਆਂ ਤੇ ਸਭ ਚੈੱਕ ਕਰਕੇ ਮੰਗਵਾਇਆ ਸੀ ਮੈਂ। ਵਿਛਾ ਕੇ ਕੀ ਕੇੜਾ ਕੱਪੜਾ ਏ ਕੈਵੇਂ ਦਾ ਏ। ਇੰਨੀ ਸਭ ਕੁਛ ਡਿਸ ਕਰਕੇ
ਤੇ ਗੱਲ ਠੀਕ ਐ ਮੈਂ ਕਿਆ ਬਸ ਓਈ ਪੁੱਛ ਲਾਂ। ਕਿਉਂਕੀ ਪੈਲੇ ਵੀ ਨਾ ਮੈਂ ਮੰਗਾਂਏ ਹੋਏ ਨੇ ਤੇ ਨਾ ਮਤਲਬ ਕੱਪੜੇ ਦਾ ਮੈਂਨੂੰ ਸਮਝ ਨੀ ਆਂਦਾ ਨਾਲੇ ਵੀ ਨੀ ਲੱਗਦੇ ਕੀ ਮੈਂ ਕਿਆ ਪਤਾ ਨੀ ਮੰਗਾਵਾਂ ਨਾ ਮੰਗਾਵਾਂ ਤੇ ਬਸ ਓਈ ਸੋਚਾਂ ਚ ਮੈਂ ਹੈ ਹੈਗੀ ਸੀ ਤੇ ਮੈਂ ਕਿਆ ਚੱਲ ਫੋਨ ਕਰਕੇ ਪੈਲੇ ਪੁੱਛੇ ਲਾਂ।
ਬਾਕੀ ਮੈਂ ਨਾ, ਅ ਵੈਸੇ ਨਾ ਬਾਕੀ ਤੁਸੀਂ ਜਾ ਕੇ, ਦੇਖਣਾ ਤਾਂ ਜਾ ਕੇ ਨਾ ਓ ਪਛੀ ਪਚਾਣ ਹੋ ਪਏਗੀ ਸੂਟ ਦੀ ਤਾਂ ਤੁਸੀਂ ਹੋਰ ਅੱਛੇ ਤਰੀਕੇ ਨਾਲ ਡਿਸਾਇਡ ਕੱਰ ਪਾਵੋ ਤਵਾਨੂੰ ਕੇੜਾ ਪਸੰਦ ੲੈ।
ਸ, ਮਗਾਐ ਹੋੲੈ, ਮਲਬ ਪੈਲੇ ਵਾਲਾ ਤੇ ਦੇਖੋ ਠੀਕ ਨਿਕਲੇਆ ਸੀ ਪੈਲੇ ਵਾਲਾ ਇਏਦਾਂ ਦਾ ਕੁ ਸੀ ਨੀ ਪੈਲੇ ਵਾਲਲੇ ਦਾ ਤੇ ਕੱਪੜਾ ਵੀ ਮਤਲਬ ਠੀਕ-ਠਾਕ ਨਿਕਲੇਆ ਵਧੀਆ ਨਿਕਲ ਗੇਆ ਓਦੋ ਨਾ ਕੋਟਨ ਦਾ ਮਗ
ਅਮ ਸੇ ਹ ਏ ਗਲ ਤੇ ਹੈ ਪੰਜਾਬ ਦੇ ਕੱਪੜੇ ਨਾ ਬੜੇ ਵਧੀਆ ਅੋਦੇ ਆ
ਆ ਪੰਜਾਬ ਦੇਖੋ ਪੰਜਾਬ ਫੇਰ ਪੰਜਾਬੀ ਪੰਜਾਬ ਤੇ, ਮਤਲੱਬ ਕੱਪੜਾ ਤੇ ਐਦਾ ਏ ਕਿ ਅਨਾ ਜਲਦੀ ਖ਼ਰਾਬ ਵੀ ਨੀ ਹੁੰਦਾ
ਖਰਾਬ ਵੀ ਨੀ ਹੁੰਦੀ, ਹਾ ਬਾਕੀ ਏਥੇ ਮੈਂ ਏਥੇ ਸੂਟ ਲਿਤਾ ਸੀ
ਹਾਂ ਸਾਡੇ ਸ਼ੈਰ, ਚ ਸਾਡੇ ਸ਼ੈਰ ਚ ਨੀ ਮਿਲਦੇ ਏੰਨੇ ਸੋਣੇ ਸੁ ਸੂਟ
ਤਾਨੂੰ ਦੱਸ ਪਣੇ ਸ਼ੈਰ ਤੋਂ ਸੂਟ ਲਿੱਤਾ, ਤੁਸੀ ਸੋ ਚ, ਮੈ ਏਕ ਵਾਰੀ ਪਾਆ ਓਨੈ, ਤੇ ਓਨੂੰ ਮੈਂ ਧੋ ਵੀ ਨੀ ਪਾਆ ਤੇ ਓਦਾ ਰੰਗ ਬੜਾ ਹੀ ਖਰਾਬ-ਖਰਾਬ ਜੇਆ ਲੱਗਦਾ ਪੇਆ ਪਤਾ ਨੀ ਕਿੰਨੇ ਸਾਲਾ ਪਰਾਣਾ ਹੈਗਾ ਏ, ਏਕਦਮ ਪ੍ਰਸ਼ਟੇਆ ਹੋਇਆ ਲੱਗਾ ਪੇਆ ਦਸੋ
ਹਾਂ, ਓਈ ਮੈਨੂੰ ਵੀ ਨੀ, ਮੈਨੂੰ ਵੀ ਨੀ ਵਦੀਆ ਲ, ਮੈਨੂੰ ਵੀ ਨੀ ਵਦੀਆ ਲੱਗਦਾ
ਨਾ ਕਿ ਮੈ ਪੰਜਾਬ ਤੋਂ ਸੂਟ ਲੈ ਕੇ ਆਈ ਸੀ। ਓ ਵਦੀਆ ਸੂਟ ਜੇ ਮੈਂ ਕੇਆ ਬੜਾ ਈ ਵਦੀ
ਹੂੰ, ਓ ਵੀ ਨਾ ਤੇ ਮੈਂ ਕੇਆ ਚੱਲ ਮੈ ਏ ਕ ਵਾਰੀ ਫੋਨ ਕਾਰਕੇ ਪੁੱਛ ਲਾ, ਤੁਸੀਂ ਮੰਗਾਣੇ ਆ
ਹਾਂਜੀ।
ਮੈਂ ਪੁੱਛਦੀ ਪਈ ਆ ਤੁਸੀਂ ਮੰਗਾਣੇ ਐ
ਆ ਤੁਸੀਂ ਮੰਗਾਓ ਨਾਲ ਫਿਰ ਮੈਂ ਮੰਗਾ ਲਾਗੀ ਤਵਾਡੇ ਵੀ ਮੈਨੂੰ ਸ ਸੁ ਸੂਟ ਲੈਣ ਦਾ ਬੜਾ ਸ਼ੌਕ ਹੈਗਾ ਏ
ਹਾਂ, ਮੈਨੂੰ ਵੀ ਬੜਾ ਸ਼ੌਕ ਐ ਸੂਟਾ ਦਾ ਤੇ ਮੈਂ ਤੇ ਮੰਗਵਾਂਗੀ ਤਿੰਨ-ਚਾਰ ਕਠੇ ਮੰਗਵਾਂਗੀ ਦੋ-ਦੋ ਐਵੇਂ ਮੰਗਾ ਲਾਗੀ ਕੋਟਨ ਦੇ ਤੇਂ। ਦੋ ਕੋਟਨ ਦੇ ਮੰਗਾ ਲਾਗੀ ਤੇ ਦੋ ਪਾਰਟੀ ਵਿਅਰ ਮੰਗਾ ਲਾਂਗੀ
ਹਾਂ, ਮੈਨੂੰ ਤੇ ਹ ਮੈਂ ਤੇ ਇੱਕੋ ਈ ਮੰਗਵਾਂਗੀ ਮੈਂ ਤੇ ਹੁਨੇ-ਹੁਨੇ ਈ ਲੈ ਕੇ ਆਈ ਆ ਤੇ ਮੈਂ ਏਕ ਈ ਲੈਣਾ ਮੈਨੂੰ ਨਾ ਇਕ ਅੱਜ-ਕੱਲ ਅ, ਪੇ ਵਾਈਟ ਕਲਰ ਦਾ ਹੁੰਦਾ ਏ, ਤੇ ਓਦੇ ਚ ਨਾ ਮਲਬ ਥੋੜੀ ਗਿਲੀਟਰੀ-ਗਿਲੀਟਰੀ ਪ, ਪੱਤੇ ਬਣੇ ਹੁੰਦੇ ਆ ਦੁਪਟਾ ਅੋਦਾ ਓ ਮਲਟੀ ਕਲਰ ਵਰਣ ਦਾ ਹੋਦਾ ਏ ਜੇੜੇ-ਜੇੜੇ ਕਲਰ ਦੇ ਫਲਾਵਰ ਬਣੇ ਹੁੰਦੇ ਓ ਕਲਰ ਦ, ਪਟਾ ਓਦੈ ਕਿ ਸਮਝੇ ਮੇਰੀ
ਅੱਛਾ, ਅੱਛਾ, ਅੱਛਾ, ਅੱਛਾ, ਅੱਛਾ ਹਾਂ ਮੈਂ ਵੀ ਨਾ ਹੁਣ ਪਿੱਛੇ ਇੱਕ ਕੋਟਨ
ਥੋੜਾ ਓਵੇ, ਸੇਮ ਡਿਟੋ ਕੋਪੀ ਚਾਇਦੀ ਐ ਮੈਨੂੰ ਓਵੇ ਦੇ ਸੂਟ ਦੀ ਨਾ
ਕੇੜੇ ਵਾਲੇ ਸੂਟ ਦੀ
ਹਾਂਜੀ।
ਕਿਹੜੇ ਵਾਲੇ ਸੂਟ ਦੀ
ਇਹੀ ਵਾਲੇ ਦੀ ਜੋ ਮੈਂ ਤੁਹਾਨੂੰ ਦੱਸ ਵਾਈਟ ਕਲਰ ਦਾ ਆਉਂਦਾ ਐ ਤੇ ਫਰਸ਼ੀ ਸਲਵਾਰ ਹੁੰਦੀ ਤੇ ਓਹ ਤੇ ਪੱਤੇ ਬਣੇ ਹੁੰਦੇ ਓਹ ਕਲਰ ਵਾਲੇ ਪੱਤੇ ਹੁੰਦੇ ਹਨ
ਅੱਛਾ-ਅੱਛਾ-ਅੱਛਾ ਹਾਂ ਮੈਂ ਹੁਣ ਪਿੱਛੇ ਸਵਾਇਆ ਸੀ ਜੇ
ਅੱਛਾ-ਅੱਛਾ। ਫਰਸ਼ੀ ਸਲਵਾਰ?
ਹਾਂ।
ਆ ਫਰਸ਼ੀ ਸਲਵਾਰ ਦਾ ਤੇ ਬੜਾ ਟਰੈਂਡ ਚੱਲਦਾ ਪਿਆ ਐ, ਬਾਈ ਟਰੈਂਡ ਚੱਲਦਾ ਪਿਆ। ਪਾਈ ਹੋਈ ਵੀ ਨਾ
ਹਾ ਵਦੀਆ ਲੱਗਦੀ ਪਾਈ ਹੋਈ, ਤੇ ਮੈਂ ਹੁਣ ਸਵਾਈ ਸੀ। ਅਹ ਹਾਂ ਹੁਣ ਪਿੱਛੇ ਈ ਮੈਂ ਸਵਾਈ ਐ ਫਰਸ਼ੀ ਸਲਵਾਰ ਵਾਲੀ ਤੇ
ਆ ਪਾਈ ਹੋਈ ਬੜੀ ਚੰਗੀ ਲੱਗਦੀ ਜੇ ਬੜੀ ਲੁਕ ਆਂਦੀ ਆ ਪਾ ਕੇ
ਹਾ ਆਂਦੀ ਨਾਲੇ ਫਰਸ਼ੀ ਸਲਵਾਰ ਤੇ ਸ਼ੋਟ ਕੁੜਤੀ ਮਤਲਬ ਵਧੀਆ ਲੱਗਦੀ ਏ।
ਹਾਂ ਉਹ ਤੇ ਮੈਂ ਵੀ ਸਵਾਵਾਂਗੀ ਫਰਸ਼ੀ ਸਲਵਾਰ। ਤੇ ਤੁਸੀਂ ਕਿੱਥੋਂ ਸਵਾਈ ਸੀ ਫਰਸ਼ੀ ਸਲਵਾਰ?
ਮੈਂ ਤੇ ਮਤਲਬ ਦਰਜਿਆਨੀ ਕੋਲ ਹੀ ਸਵਾਈ ਸੀ।
ਅੱਛਾ ਤੁਹਾਡੇ ਘਰ ਦੇ ਕੋਲ ਹੋਏਗੀ ਫਿਰ?
ਹਾਂ- ਹਾਂ ਸਾਡੇ ਘਰ ਦੇ ਕੋਲ ਈ ਏ।
ਅੱਛਾ ਅੱਛਾ ਤੇ ਫਿਰ ਮੈਂ ਦੇਖਣੀ ਆ ਮੇਰਾ ਨਾ ਥੋੜਾ ਟੇਲਰ ਜੋ ਹੈਗਾ ਨਾ ਉਹ ਦੂਰ ਹੈਗਾ ਥੋੜ੍ਹਾ। ਤੇ ਨਾ ਥੋੜਾ ਟੈਮ ਹਾਂ ਤੇ ਟੈਮ ਲੱਗਦਾ ਐ ਤੇ ਉਹਨੂੰ ਸਮਝਾਣਾ ਪੈਂਦਾ ਐ।
ਹੂੰ ਸਮਝਾਣਾ ਕਿ ਉਹਨੂੰ ਕੋ ਫਰਸ਼ੀ ਸਲਵਾਰ ਸੀ ਦੇ
ਉਹਨੂੰ ਨਈ ਸਮਝਾਣਾ ਪਏਗਾ ਉਹਨੂੰ ਪਹਿਲੇ।
ਅੱਛਾ ਉਹਨੂੰ ਸਮਝਾਣਾ ਪੇਗਾ।
ਹਾਂ
ਹਾਂ ਕੋਈ ਨੀ। ਵੈਸੇ ਆਦੀ ਤੇ ਮੈਨੂੰ ਵੀ ਸੀਨੀ ਮੈਂ ਵੀ ਸੀਲਾਗੀ ਪਰ ਓ ਕੀ ਕਹਿੰਦੇ ਨੇ ਅਹ ਮੈਨੂੰ ਟਾਈਮ ਨੀ ਸੀ ਮੈਂ ਬਾਹਰ ਕਿਤੇ ਜਾਣਾ ਸੀ। ਤੇ ਮੈਂ ਕਿਹਾ ਚੱਲ ਜਲਦੀ ਸਿਲਜੇਗੀ ਮੈਂ ਬਾਹਰੋਂ ਈ ਸਵਾ ਲੈਂਦੀ ਆ।
ਅੱਛਾ ਅੱਛਾ, ਤੁਸੀ ਵੇਲੇ ਹੈਗੇ ਤੁਸੀ ਮੇਰੀ ਸੀਦੋਂ?
ਹਾਂ ਤੁਸੀਂ ਦੇ ਜਾਣਾ ਕੋਈ ਨੀ ਮੈਂ ਸੀਦਾਂਗੀ ਇਹਦੇ ਚ ਕੀ ਏ।
ਹਾਂ ਅਗਰ ਤੁਹਾਡੇ ਕੋਲ ਟਾਈਮ ਹੋਏਗਾ ਤੇ ਸੀ ਦੇਣਾ ਆ ਮੈ ਕੋਈ ਜਬਰਦਸਤੀ ਦੀ ਗੱਲ ਨੀ ਐ।
ਨਈ-ਨਈ ਉਦੋਂ ਤੇ ਮੈਂ ਬਾਹਰ ਜਾਣਾ ਸੀ ਤਾਂ ਨੀ ਸੀ ਤੁਸੀਂ ਕਿਹੜਾ ਹੁਣ ਮੇਰੇ ਤੋਂ ਮੰਗਦੇ ਪਏ ਹੋ ਮੈਂ ਸਿਦਾਗੀ ਆਰਾਮ ਨਾਲ ਤੁਸੀਂ ਦੇ ਜਾਣਾ ਮੈਨੂੰ।
ਅੱਛਾ ਤੁਹਾਡੇ ਕੋਲ ਕਿਹੜੀ ਮਸ਼ੀਨ ਹੈ ਅੰਬਰੇਲਾ ਮਸ਼ੀਨ ਤੁਹਾਡੇ ਕੋਲ?
ਹਾਂ ਮੇਰੇ ਕੋਲ ਅੰਬਰੇਲਾ ਮਸ਼ੀਨ ਏ।
ਅੱਛਾ ਅੱਛਾ। ਅਅ ਮੈਂ ਤੇ ਇਨਾ ਘੱਟ ਹੀ ਸਿਨਦੀ ਆ ਨਾ ਤੇ ਮੇਰੇ ਕੋਲ ਤਾਂ ਦੂਜੀ ਹੈਗੀ ਹੈ ਮੈਂ ਸੋਚਦੀ ਪਈ ਸੀ। ਕਿ ਅੰਮਰੇਲਾ ਮਸ਼ੀਨ ਲੈਲਾ ਤੇ ਫੇਰ ਮੈ ਸੋਚਿਆ ਕੀ ਕਰਨੀ ਆ ਅੰਮਰੇਲਾ ਮਸ਼ੀਨ ਸਿੰਪਲ ਹੈ ਤੇ, ਵੈਸੇ ਜਿਆਦਾ ਕੁੱਛ ਕਰਨਾ ਨੀ ਹੁੰਦਾ ਮੈ ਸੂਟ ਆ ਆਪਣੇ ਸੂਟ-ਸਾਟ ਚ ਸੀਨੇ ਹੁੰਦੇ ਨੀ ਮੈਨੂੰ ਛੋੜੇ ਬਹੁਤੇ ਜਿੱਥੇ ਉਧੜ ਗਿਆ ਉਤੇ ਸੀਨਾ ਲਾਨੀਆਂ ਹੁੰਦੀਆਂ ਸੀ ਬਸ।
ਹਾ ਨੀ ਮੈਂ ਪਹਿਲੇ, ਮੈਂ ਹੁਣ ਅੰਬਰੇਲਾ ਮੈਂ ਹੁਣ ਅੰਬਰੇਲਾ ਰੱਖ ਦੀ ਨੇ ਮੈਂ ਇਲੈਕਟ੍ਰਿਕ ਲੈਣੀ ਏ।
ਅੱਛ!
ਹਾਂ।
ਹਾਂ ਇਲੈਕਟ੍ਰਿਕ ਵਾਲੀ ਵੈੇਸੇ ਅੰਬਰੇਲਾ ਪਤਾ ਬੜੀ ਵਧੀਆ ਹੁੰਦੀ ਏ ਮਸ਼ੀਨ ਤੁਸੀ ਇਲੈਕਟ੍ਰਿਕ ਦੇ ਪਿੱਛੇ ਨਾ ਪੱਜੋ ਰੈਨ ਦੋ ਇਲੈਕਟ੍ਰਿਕ
ਹਾਂ ਚਲੋ ਕੋਈ ਨੀ ਓਕੇ ਜੀ ਸਾਸ ਸ਼੍ਰੀ ਕਾਲ
ਹਾਂਜੀ ਠੀਕ ਐ